ਹਾਂਜੀ ਹੋਰ ਠੀਕ ਹੋ ਜੀ ਹਾਂਜੀ- ਹਾਂਜੀ ਸਭ ਵਧੀਆ ਜੀ ਹੋਰ ਬੱਚੇ ਠੀਕ ਨੇ, ਬਸ ਬੈਠੇ ਆ ਅਸੀ ਵਿਹਲੇ
ਅੱਛਾ ਹੋਰ ਸੁਣਾਓ
ਬਸ ਅੱਛਾ ਅੱਜ ਇਪੋਰਟਸ ਆਫ ਹੋਬੀਜ ਬਾਰੇ ਗੱਲ ਕਰੀਏ
ਹਾਂਜੀ, ਹਾਂਜੀ ਬੋਲੋ।
ਹਨਾ ਜਿਵੇਂ ਸ਼ੌਕ ਹੁੰਦੇ ਨੇ ਨਾ ਕਿਸੇ ਦੇ
ਹਾਂਜੀ।
ਜਿਵੇਂ ਲਗਾ ਲੋ ਤੁਸੀਂ, ਕਿਸੇ ਨੂੰ ਜਿਵੇਂ ਤਬਲਾ ਵਜਾਉਣ ਦਾ ਸ਼ੌਂਕ ਹੈ ਹਨਾ ਜੀ। ਆਪਣਾ ਹੁਨਰ ਹੈਗਾ ਹਨਾ, ਤੇ ਹੁਣ ਹਾਂਜੀ, ਹਾਂਜੀ। ਹੁਨਰ ਵੀ ਦੇਖੋ ਤਾਂ ਹੀ ਬਣੇਗਾ ਜੇ ਸਾਨੂੰ ਸ਼ੌਂਕ ਹੋਏਗਾ ਨਾ ਕਿਸੇ ਚੀਜ਼ ਦਾ, ਹਨਾ ਜੀ ਸਾਨੂੰ ਸ਼ੌਕ ਹੈ ਤੇ ਅਸੀਂ ਉਹ ਕੰਮ ਕਰਾਂਗੇ ਹਨਾ।। ਜਿਵੇਂ ਕੋਈ ਕੀਰਤਨ ਸਿੱਖ ਰਿਹਾ ਜੀ ਉਹ ਸਿੱਖੇਗਾ ਤਾਂ ਜੇ ਉਹਨੂੰ ਸ਼ੌਂਕ ਹੈਗਾ ਵੇ। ਹਨਾ ਜੀ, ਸ਼ੌਂਕ ਕਰਕੇ ਤਾਂ ਹੀ ਉਹ ਸਿੱਖ ਪਾਏਗਾ ਆਪਣਾ ਹੁਨਰ ਕੁਛ ਬਣ ਪਾਏਗਾ ਹਨਾ ਜੀ।
ਸ਼ੌਕ ਤਾਂ ਦੇਖੋ ਸਭ ਤੋਂ ਇੰਪੋਰਟੈਂਟ ਸਾਡੀ ਜ਼ਿੰਦਗੀ ਚ, ਅਗਰ ਸਾਨੂੰ ਸ਼ੌਕ ਹੀ ਨਹੀ ਹੈ। ਕਿਸੇ ਚੀਜ਼ ਦਾ ਤੇ ਦੱਸੋ ਕੀ ਫਾਇਦਾ ਹੁਣ ਮੇਰੀ ਗੁੜੀਆ ਵੇ ਦੇਖੋ ਉਹ ਥੋੜੀ ਪੜ੍ਹਾਈ ਚ ਤੇ ਦੇਖੋ ਥੋੜੀ ਜਾਈਏ ਥੋੜਾ ਉਹ ਨੀ ਦਿੰਦੀ ਧਿਆਨ ਨੀ ਦਿੰਦੀ ਅਸੀਂ ਉਹਨੂੰ ਬੋਲਦੇ ਹਾਂ ਪਰ ਉਹਦਾ ਧਿਆਨ ਕਿਸ ਚੀਜ਼ ਤੇ, ਸਾਨੂੰ ਨਹੀ ਪਤਾ, ਉਹਦਾ ਧਿਆਨ ਐਕਟੀਵਿਟੀਜ਼। ਡਰਾਇੰਗ, ਜਿਹੜੇ ਵੇਸਟ ਮਟੀਰੀਅਲ ਉਹਨਾਂ ਦਾ ਸਮਾਨ ਬਣਾਉਂਦੀ ਉਹ, ਹੁਣ ਉਹਨੂੰ ਕਿਸ ਚੀਜ਼ ਦਾ ਸ਼ੌਕ ਏ ਮੈਨੂੰ ਪਤਾ ਨੀ ਜਿਵੇਂ ਮੈਂ ਇਸ ਕਰਕੇ ਉਹਨੂੰ ਇਸ ਚੀਜ਼ ਦੇ ਵਿੱਚ ਮੈਂ ਪਾਉਣਾ ਚਾਹੁੰਦੀ ਹਾ ਉਹਨੂੰ ਮਹਿੰਦੀ ਦਾ ਬੜਾ ਸ਼ੌਕ ਏ ਬੜੀ ਅੱਛੀ ਮਹਿੰਦੀ ਲਗਾ ਲੈਂਦੀ ਵੇ। ਹੁਣ ਉਹ ਆਪਣੀ ਮੇਹਿੰਦੀ ਦੇਖੋ ਲਗਾਏਗੀ ਕਰਦੇ-ਕਰਦੇ ਕਰਦੇ ਕਰਦੇ ਉਹਨੂੰ ਪ੍ਰੋਫੈਸ਼ਨਲ ਬਣਾਏਗੀ, ਇ ਤਾਂ ਉਹ ਕੀ ਕਹਿੰਦੇ ਨੇ ਕਮਾਉਣ ਦਾ ਤਰੀਕਾ ਬਣ ਜਾਏਗਾ ਉਸ ਕੁੜੀ ਦਾ, ਅੱਗੇ ਜਾ ਕੇ ਆਪਣੇ ਪੈਰਾ ਤੇ ਖੜੇ ਹਾਂ ਹੁਨਰ ਹੋ ਗਏ ਨਾ ਉਹਦੇ ਚ, ਬਸ ਐ ਗੱਲ ਏ। ਤੇ ਸ਼ੌਕ ਤੇ ਦੇਖੋ ਬਹੁਤ ਜ਼ਰੂਰੀ ਹੋ ਨਾ, ਸਾਨੂੰ ਵੀ ਸ਼ੌਕ ਹੈ। ਪਾਰਲਰ ਦਾ ਸ਼ੋਕ ਏ, ਬਿਨਾਂ ਸਿੱਖੇ, ਵੇਖ ਵੇਖ ਕੇ ਅਸੀਂ ਕਰਨੇ ਹਾਂ।
ਦੇਖੋ ਸਿੱਖਣ ਦਾ ਵੀ ਤਾਂ ਹੀ ਫਾਇਦਾ ਨਾ ਜੇ ਸਾਨੂੰ ਸ਼ੌਂਕ ਹੈ ਤੇ ਅੰਦਰੋਂ ਪੂਰਾ, ਹੈਨਾ, ਮੇਨ ਗੱਲ ਤੇ
ਉਹੀ ਕੰਮ ਸਿੱਖਾਂਗੇ, ਜਿਦਾ ਸ਼ੌਂਕ ਏ ਸਾਨੂੰ, ਤੇ ਜਿਦਾ ਸ਼ੌਂਕ ਨੀ, ਅਸੀ ਧੱਕੇ ਨਾਲ ਔ ਕੰਮ ਕਰ ਹੀ ਨਹੀਂ ਸਕਦੇ ਦੇਖੋ
ਹੁਣ ਦੇਖੋ ਜੀ ਮੈਨੂੰ ਕੱਪੜੇ ਸਿੱਲਣ ਦਾ ਬਿਲਕੁਲ ਸ਼ੌਕ ਨੀ ਹੈ ਜੀ, ਮੈਂ ਦੋ ਵਾਰੀ ਕ ਪਰ ਮੇਰੇ ਪੱਲੇ ਕੁਛ ਨੀ ਪਿਆ, ਕਿਉਂ ਕਉਂਕਿ ਮੇਰਾ ਮਨ ਹੀ ਨੀ ਹੈ, ਸ਼ੌਂਕ ਹੀ ਨਹੀਂ ਹੈ ਉਸ ਚੀਜ਼ ਵਿਚ ਵੀ ਮੈਂ ਕਰਾਂ ਚੀਜ਼, ਹੈਨਾ, ਤੇ ਤਾਂ ਹੀ ਆਏਗਾ ਨਾ, ਹੁਣ ਮੇਰਾ ਮੁੰਡਾ ਵੀ ਹੈ, ਦੇਖੋ ਪਾਪਾ, ਇੰਨਾ ਅੱਛਾ ਤਬਲਾ ਵਜਾਂਦੇ ਦੇਖ। ਹੁਨਰ ਹੈ ਉਹਨਾਂ ਕੋਲ, ਸਿਖਾਉਂਦੇ ਨੇ ਆਪਣੇ ਮੁੰਡੇ ਨੂੰ, ਬਈ ਵੀ ਸਿੱਖ, ਉਹ ਉਹਦਾ ਮਨ ਹੀ ਨਹੀਂ ਹੁੰਦਾ, ਸ਼ੌਕ ਨੀ ਉਹਨੂੰ ਇਸ ਚੀਜ਼, ਉਹਦਾ ਸ਼ੌਕ ਹੈ ਵੀਲੋਗ ਵਗੈਰਾ ਬਣਾਣਾ, ਵੇ
ਹਾਂਜੀ, ਇਹ ਵੀ ਇੱਛੀ ਗੱਲ ਏ, ਦੇਖੋ ਅੱਜ ਕੱਲ ਸੋਸ਼ਲ ਮੀਡੀਆ- ਚੱਲ ਈਸੀ ਕਰਕੇ ਰਿਹਾ ਦੇਖੋ। ਬਲੋਗਰਸ ਦੇਖੋ ਕਿੰਨਾ ਕਿੰਨਾ ਪੈਸੇ ਕਮਾ ਰਹੇ, ਬੱਚੇ ਨੂੰ ਤੁਹਾਡੇ ਇਸ ਚੀਜ਼ ਦਾ ਸ਼ੌਕ ਹੈ। ਤੁਸੀਂ ਉਹਨੂੰ ਸਪੋਰਟ ਕਰੋ-
ਹਾਂਜੀ, ਨਹੀਂ ਇਸ ਪਾਪਾ ਨੇ ਵੀ ਕੀਤਾ ਹੈਗਾ, ਚੱਲ ਤੈਨੂੰ ਜੋ ਤੇਰਾ ਮਨ ਕਰਦਾ ਸ਼ੌਕ, ਜਿਸ ਚੀਜ਼ ਚ ਤੇਰਾ ਸ਼ੌਕ ਹੈ, ਤੂੰ ਉਹ ਕਰ ਕਵਰ, ਠੀਕ ਹੈ ਨਾ
ਬੱਚਿਆਂ ਨੂੰ ਅਸੀਂ ਸਪੋਰਟ ਕਰਾਂਗੇ, ਬੱਚਿਆਂ ਦੀ ਹਿੰਮਤ ਵਧੇਗੀ, ਹਿੰਮਤ ਵਧੇਗੀ, ਔ ਉਸ ਕੰਮ ਨੂੰ ਹੋਰ ਦਿਲ ਨਾਲ ਕਰੇਗਾ।
ਬਿਲਕੁਲ, ਅਸੀਂ ਜੇ ਮਨਾ ਕਰਾਂਗੇ ਥੋੜ੍ਹਾ ਉਹਦੇ ਮਨ ਵਿੱਚ ਵੀ ਆ ਜਾਏਗਾ, ਬੀ ਮੇਰਾ ਜੋ ਸ਼ੌਕ ਹੈ, ਉਹ ਪੂਰਾ ਨੀ ਹੋਣ ਦਿੰਦੇ, ਹਾਂਜੀ ਹਾਂਜੀ ਬਿਲੁ
ਤੇ ਦੂਸਰਾ ਬੰਦਾ ਦੇਖੋ ਕੌਣ ਦੇਵੇਗਾ, ਠੀਕ ਹੈ ਨਾ, ਸਾਨੂੰ ਆਪਣੇ ਬੱਚਿਆਂ ਨੂੰ ਸਪੋਰਟ ਕਰਨਾ ਚਾਹੀਦਾ, ਸਾਡੇ ਬੱਚਿਆਂ ਜੀ ਜਿਸ ਚੀਜ਼ ਦਾ ਮਨ ਲੱਗਦਾ, ਅਸੀਂ ਉਸੇ ਚੀਜ਼ ਉਹਨਾਂ ਨੂੰ ਅੱਗੇ ਵਧਾਈਏ ਉਹ ਮੇਰੀ ਛੋਟੀ ਕੁੜੀ ਐ, ਉਹ ਪੜ੍ਹਨ ਚ ਬਹੁਤ ਅੱਛੀ ਹੈ। ਉਹ ਕਹਿੰਦੀ ਮੈਂ ਡਾਕਟਰ, ਮੈਂ ਕਿਹਾ ਠੀਕ ਹੈ, ਡਾਕਟਰ ਬਣਨਾ, ਤੂੰ ਕਰ ਡਾਕਟਰ ਦੀ ਪੜ੍ਹਾਈ ਕਰਾਣਾ ਸਾਡਾ ਫਰਜ਼ ਏ
ਹਾਂਜੀ ਹਾਂਜੀ, ਅੱਜ ਕੱਲ੍ਹ ਤਾਂ ਦੇਖੋ, ਪੜ੍ਹਾਈ ਦੀ ਹੀ ਵੈਲਿਊ ਹੈਨਾ। ਹੈਲੋ।
ਹਾਂਜੀ।
ਹਾਂਜੀ ਹਾਂਜੀ, ਆਵਾਜ਼ ਤਾਂ ਆਉਂਦੀ ਪਈ!
ਹਾਂਜੀ ਹਾਂਜੀ ਆਵਾਜ਼ ਬੰਦ ਹੋ ਗਈ ਸੀ। ਉਹੀ ਤੇ ਨਾ ਬੱਚਾ ਸ਼ੌਂਕ ਦੇਖੋ, ਇੱਕ ਅੱਧੀ ਚੀਜ਼ ਦਾ ਸ਼ੌਂਕ ਤੇ ਜ਼ਰੂਰ ਹੋਣਾ ਚਾਹੀਦਾ ਸੀ। ਅਗਰ ਇੱਕ ਚੀਜ਼ ਥੋੜੀ ਉਹ ਸਿੱਖੀ, ਥੋੜੀ ਉਹ ਸਿੱਖੀ, ਥੋੜ੍ਹੀ ਉਹ ਸਿੱਖੀ, ਉਹਦਾ ਕੋਈ ਫਾਇਦਾ ਹੀ ਨਹੀਂ ਹੈ।
ਬਿਲਕੁਲ ਜੀ।
ਕੰਮ ਬੇਕਾਰ ਨੇ, ਪੈਸਾ ਵੀ ਖ਼ਰਾਬ, ਟਾਈਮ ਵੀ ਵੇਸਟ! ਜੇ ਅਸੀਂ ਇੱਕ ਚੀਜ਼ ਫੋਕਸ ਕਰਾਂਗੇ ਨਾ, ਤੇ ਉਹਨੂੰ ਬੜੀ ਜਲਦੀ ਕਾਮਯਾਬ ਹੋਊਗੇ ਉਸ ਚੀਜ਼।
ਹਾਂਜੀ ਹਾਂਜੀ।
ਬਹੁਤ ਜਲਦੀ ਕਾਮਯਾਬ ਹੋਵਾਂਗੇ, ਅਸੀਂ ਅਸੀਂ ਬੱਚਿਆਂ ਨੂੰ ਇਹੀ ਸਿਖਾਂਦੇ ਹਾਂ, ਕਿ ਹਾਂ ਜਿਸ ਚੀਜ਼ ਤੁਹਾਡਾ ਫ ਕਸੇ ਤੁਸੀਂ ਉਹ ਕਰੋ ਜਿਹਦਾ ਸ਼ੌਕ ਏ, ਉਹ ਕਰੋ ਅਸੀਂ ਨਾਲ ਖੜੇ ਹਾਂ ਤੁਹਾਡੇ, ਜ਼ਰੂਰ ਕਰਾਵਾਂਗੇ! ਆਣ ਵਾਲੇ ਟਾਈਮ ਤੇ, ਹਾਂਜੀ ਆਣ ਵਾਲੇ ਟਾਈਮ ਹੀ ਦੇਖ ਕੋ ਇਹੀ ਹੈਗਾ ਕਿ, ਬੱਚੇ ਆਪਣੇ ਪੈਰਾਂ ਤੇ ਖਲੋਣਾ ਚਾਹੀਦਾ ਵੈ, ਉਦੋਂ ਕੋਈ ਨਾ ਕੋਈ ਹੁਨਰ ਹੋਣਾ ਚਾਹੀਦਾ ਬੱਚਿਆਂ।
ਹਾਂਜੀ ਹਾਂਜੀ ਨਵੀਆਂ ਚੀਜ਼ਾਂ ਬੱਚਾ ਸਿੱਖਦਾ, ਕਿਸੇ ਚੀਜ਼ ਦਾ ਸ਼ੌਂਕ ਹੈ ਤੇ ਉਹਨੂੰ ਹੈਨਾ।
ਪੜਾਈ ਵੀ ਈਜ਼ੀ ਹੋ ਗਏ ਨੇ, ਕੋਈ ਬੱਚੇ ਚ ਚੀ ਦਾ ਸ਼ੌਂਕ ਹੈ ਤੁਸੀਂ ਯੂਟਿਊਬ ਤੇ ਸਰਚ ਮਾਰੋ, ਹਰ ਚੀਜ਼ ਸਿਖਾਦੇ ਨੇ। ਪਹਿਲੇ ਟਾਈਮ ਇਹ ਤਾਂ ਬੜਾ ਔਖਾ ਸੀ, ਘਰ ਬੈਠੇ ਤੁਸੀਂ ਹਰ ਚੀਜ਼ ਸਿੱਖ ਸਕਦੇ ਹੋ। ਜਿੱਦਾ ਸ਼ੌਕ ਹੈ ਉਹੀ ਚੀਜ਼ ਤੇ ਤੁਸੀਂ ਰਿਸਰਚਰ ਮਾਰੋ ਨਾਲ ਹੀ ਤੁਹਾਨੂੰ ਸਭ ਚੀਜ਼ ਮਿਲ
ਵੈਸੇ ਪਹਿਲੇ ਜਮਾਨੇ ਦੇਖੋ ਮਾਂ ਪਿਓ ਵੀ ਜ਼ਿਆਦਾ ਜਾਣ ਨੀ ਦਿੰਦੇ ਸਨ ਕਿਧਰੇ ਵੀ, ਹਨਾ ਜੀ। ਹਾਂ ਬਹੁਤ ਘੱਟ।
ਕਿਆ ਇਹਨੇ ਫਰੀਡਮ ਦਿੱਤੀ ਹੈ ਪੂਰੀ
ਬਿਲਕੁਲ, ਹਾਂਜੀ- ਹਾਂਜੀ! ਤਾਂ ਹੀ ਬੱਚੇ ਆਪਣੇ ਪੈਰਾਂ ਤੇ ਖੜੇ ਹੋਣਗੇ ਨਾ ਜੀ, ਹਾਂਜੀ ਉਹਨੂੰ ਬਸ ਹੈਗਾ, ਫੋਨ ਲਏਗਾ ਉਹਨੂੰ ਫੋਨ ਦਾ ਹੀ ਸ਼ੌਕ ਹੈਗਾ ਬਸ ਓਹਦੀ ਬਲੋਗ ਦੇਖੇਗਾ ਫੇਰ ਓਹਦਾਂ ਹੀ ਕਰੇਗਾ ਓਹਦਾ ਹੀ
ਨਹੀਂ, ਨਹੀਂ ਬਹੁਤ ਅੱਛੀ ਗੱਲ ਹੈ। ਅੱਜ ਕੱਲ ਤਾਂ ਇਹ ਹੀ ਬੜਾ ਚੱਲ ਰਿਹਾ ਬਲੋਗਰਸ ਦੇਖੋ ਯੂਟਿਊਬਰ ਕਿੰਨੇ- ਕਿੰਨੇ ਪੈਸਾ ਕਮਾ ਕੇ ਨਹੀਂ ਲੱਖਾਂ ਬਹੁਤ, ਬਹੁਤ ਲੱਖਾਂ ਰੁਪਏ ਕਮਾ ਰਹੇ। ਬਈ ਦੇਖੋ ਬੱਚੇ ਛੋਟੇ- ਛੋਟੇ ਬੱਚੇ ਕਮਾ ਰਹੇ ਨੇ, ਸ਼ੌਕ ਹੈ ਤੇ ਕਰ ਰਹੇ ਨਹੀਂ ਹੈ ਜਦੋਂ ਸਾਡੇ ਜਿ ਬੰਦਾ ਬੈਠਾ ਨਾ ਚੁੱਪ ਕਰਕੇ ਕੇ
ਉਹ ਤੇ ਹੈ ਜੀ, ਦੇਖ ਲਓ ਅਸੀਂ ਵੀ ਹੁਣ ਹਾਊਸ ਵਾਇਫ ਹੀ ਸ਼ੌਕ ਨੀ ਕਿਸੇ ਚੀਜ਼ ਦਾ ਹੈਨਾ, ਹਾਂਜੀ, ਪੜ੍ਹਾਈ ਚ ਵੀ ਇੰਨਾ ਫੋਕਸ ਨਹੀਂ ਕੀਤਾ ਕਿ ਮਨ ਨੀ ਹੁੰਦਾ
ਕੱਪੜੇ ਮੈਂ ਵੀ ਸਿਲਾਈ ਸਿਖੀ ਏ ਸ਼ੌਂਕ ਹੈ ਨੀ ਸੀ। ਤੇ ਪਾਇਆ ਨੀ ਨਹੀਂ ਤੇ ਪਾਇਆ ਹੁੰਦਾ ਅੱਜ ਉਹਨੂੰ ਹੁਨਰ ਬਣਾ ਲੈਂਦੀ ਮੈਂ ਆਪਣਾ ਬਸ ਥੋੜੀ ਹਿੰਮਤ ਨੀ ਕੀਤੀ। ਬਸ, ਹੁਣ, ਪਾਰਲਰ ਦਾ ਵੀ ਹਾਂਜੀ ਦੇਖਦੀ ਰਹਿੰਦੀ ਆ ਦੇਖਦੀ ਰਹਿੰਦੀ ਹ ਦੇਖ -ਦੇਖ ਕੇ ਮੈਨੂੰ ਆ ਹੀ ਗਿਆ ਵੈ, ਬੰਦਾ ਓਹਨੇ ਚਿਰ ਨੂੰ ਅਸੀਂ ਆਪਣਾ ਅਗੇ ਹੁਨਰ ਬਣਾਵਾਂਗੇ ਹਾਂ ਬਾਈ ਠੀਕ ਹੈ ਇਹ ਜਰੂਰੀ ਹੈ ਬਹੁਤ ਜ਼ਰੂਰੀ ਹੈ ਤੇ।
ਬਿਲਕੁਲ।
ਅੱਜ ਕੱਲ੍ਹ ਦੇ ਬੱਚੇ ਦੇਖੋ ਐਕਟਿਵ ਕਿੰਨੇ ਨੇ ਇਹਨਾਂ ਦਾ ਮਾਇੰਡ ਦੇਖੋ ਕਿੰਨਾ ਅੱਛਾ ਵ ਬਹੁਤ, ਹਾਂ ਕਹਿ ਰਹੀ ਇਹਨਾਂ ਦਾ ਮਾਈੰਡ ਵੀ ਬੜਾ ਅੱਛਾ ਵੇ ਕਵਰ ਵੀ ਬੜੀ ਜਲਦੀ ਕਰਦੇ ਨੇ ਬੱਚੇ
ਠੀਕ ਸਾਡੇ ਟਾਈਮ ਤੋਂ ਦੇਖੋ ਸਾਨੂੰ ਕੁਛ ਪਤਾ ਵੀ ਨੀ ਹੁੰਦਾ ਸੀ, ਹਾਂਜੀ- ਹਾਂਜੀ ਬਿਲਕੁਲ। ਹਾਂਜੀ
ਮੇਰੀ ਗੁੜੀਆ ਵੈ ਉਹਨੇ, ਹਾਂਜੀ, ਜੋ ਚੀਜ਼ ਉਹਨੇ ਬਣਾ ਰਹੀ ਹੁੰਦੀ ਨਾ ਉਸਦੇ ਮੈਂ ਲਿਆਈ ਸੀ, ਪੇਂਟਿੰਗ ਕਲਰ ਹੁੰਦੇ ਨਾ ਕੱਚ ਦੀ ਸ਼ੀਸ਼ੀਆਂ ਚ।
ਹਾਂਜੀ, ਹਾਂਜੀ!
ਉਹਨੇ ਪਹਿਲੇ ਪੇਂਟਿੰਗ ਕਲਰ, ਦੋ ਕਲਰ ਮਿਲਾ ਕੇ ਲਾਈਟ ਕਲਰ ਬਣਾਏ! ਕਲਰ ਬਣਾ ਕੇ ਉਹਨੇ, ਉਹ ਛੋਟੀ- ਛੋਟੀ ਸ਼ੀਸ਼ੀਆਂ ਨਾ ਖਾਲੀ ਸੀ ਉਹਨੂੰ ਅੱਛੀ ਤਰ੍ਹਾਂ ਧੋ ਕੇ ਸਟੀਕਰ ਉਤਾਰ ਕੇ ਨਾ। ਉਹਦੇ ਤੇ ਪੇਂਟਿੰਗ ਕੀਤੀ ਪੇਂਟਿੰਗ ਕਰਕੇ ਉਹਦੇ ਤੇ ਉਹਨੇ ਛੋਟੇ -ਛੋਟੇ ਫਲਾਵਰ ਬਣਾਏ।
ਅੱਛਾ
ਬੜੇ ਅੱਛੇ ਪਿਆਰੇ, ਉਹਦੇ ਉੱਪਰ ਉਹਨੇ ਆਰਟੀਫਿਸ਼ਲ ਉਹ ਆਂਉਦੇ ਨਾ ਅੱਜ ਕੱਲ ਗ੍ਰੀਨ ਬੋਰਡ ਜਿਹੜੇ ਹੁੰਦੇ ਨੇ, ਹਾਂਜੀ ਉਹਦੇ ਉਨੇ ਕੱਟ ਕੇ ਉਹ ਗ੍ਰੀਨ -ਗ੍ਰੀਨ ਜਿਹੜਾ ਕੇ ਛੋਟੇ-ਛੋਟੇ ਗੁਲਦਸਤੇ ਬਣਾਏ ਉਹਨੇ ਬੜਾ ਅੱਛਾ ਹੋਮ ਡੈਕੋਰੇਟ ਦਾ ਇੱਕ ਸਮਾਨ ਬਣਾਇਆ। ਉਹ ਅੱਜ ਮੇਰੀ ਸਿਸਟਰ ਦੇ ਘਰ ਲੱਗਾ ਵੀ ਹੋਇਆ, ਉਹ ਬੜੀ ਖੁਸ਼ ਹੁੰਦੀ ਕੋਈ ਵੀ ਆਂਉਦਾ ਉਹਨੂੰ ਬੜਾ ਪਸੰਦ ਆਉਂਦਾ। ਉਹ ਜਦ ਤੱਕ ਉਹ ਕੰਪਲੀਟ ਨਹੀਂ ਕਰਦੀ ਨਾ, ਉਹ ਉੱਠਦੀ ਨਹੀ, ਉਹਨੇ ਉਹ ਕੰਮ ਕੰਪਲੀਟ ਕਰਕੇ ਉੱਠਣਾ, ਹਾਂਜੀ ਕਿ ਮੈਂ ਚੀਜ਼ ਕਰਕੇ ਹੀ ਉੱਠਾਂਗੀ, ਉਹਨੂੰ ਦੋ ਘੰਟੇ ਲੱਗਣ, ਤਿੰਨ ਘੰਟੇ ਲੱਗਣ ਉਹਨੇ ਉਹ ਕੰਮ ਪੂਰਾ ਕਰਨਾ।
ਤੇ ਇਹ ਵੀ ਹੋਣਾ ਚਾਹੀਦਾ ਅੰਦਰ ਆਪਣੇ ਬਈ ਪੂਰਾ ਸਾਡੇ ਉੱਤੇ ਵਿਸ਼ਵਾਸ ਹੋਏ।
ਮਦਰਸ ਡੇ ਨੇ ਫਾਦਰਸ ਡੇ ਸੀ।
ਬਿਲਕੁਲ ਹਾਂ। ਹਾਂਜੀ
ਉਹ ਭੁੱਲ ਗਈ।
ਠੀਕ ਹੈ।
ਉਹਨੂੰ ਝਟਕਾ ਲੱਗਾ ਅੱਜ ਫਾਦਰਸ ਡੇ ਵੇ। ਤੁਸੀਂ ਮੰਨੋਗੇ ਨਹੀਂ ਉਹਨੇ ਦਸ ਮਿੰਟ ਲਗਾਏ ਦਸ ਮਿੰਟ ਵਿੱਚ ਇੰਨਾ ਅੱਛਾ, ਉਹਨੇ ਫਾਦਰ ਆਸਤੇ ਕਾਰਡ ਬਣਾਇਆ ਬਹੁਤ ਹੀ ਪਿਆਰਾ। ਉਹਨੂੰ ਸ਼ੌਕ ਸੀ, ਇਹ ਕੰਮਾਂ ਦਾ ਬੜਾ ਸ਼ੌਂਕ ਏ ਉਹਨੂੰ ਬਈ, ਬਹੁਤ ਜ਼ਿਆਦਾ। ਆਂਜੀ।
ਪਾਪਾ ਵੀ ਬੜੇ ਖੁਸ਼ ਹੋਏ ਲੈਕੇ ਆਏ ਨੇ, ਬੱਚੇ ਨੇ ਮੇਰੇ ਆਸ ਕੁਛ ਬਣਾਇਆ ਬੜਾ ਪਿਆਰਾ ਉਹਨੇ, ਹਾਂਜੀ, ਹਾਂ, ਓਨੇ ਏ-ਥ੍ਰੀ ਸ਼ੀਟ ਲੈਕੇ ਨਾ ਉਹਨੇ ਸ਼ਰਟ ਬਣਾਈ, ਸ਼ਰਟ'ਚ ਉਹਨੇ ਕਾਰਡ ਲਗਾਇਆ, ਕਾਰਡ 'ਚ ਉਹਨੇ ਬੜੀ ਅੱਛੀ ਲਾਈਨਾਂ ਲਿੱਖੀਆਂ, ਬਹੁਤ ਪਿਆਰਾ ਬਣਾਇਆ। ਜੀ ਉਹਨੇ, ਉਹਨੂੰ ਬਸ ਐ ਚੀਜ਼ਾਂ ਦਾ ਸ਼ੌਕ ਹੈ, ਉਹ ਪੜ੍ਹਾਈ 'ਚ ਬਸ ਥੋੜਾ ਘੱਟ ਹੀ, ਮੈਂ ਕਿਹਾ ਠੀਕ ਏ, ਏਵੀ ਜਿਆਦਾ ਫਿਰ ਅਸੀਂ ਬਰਡਨ ਪਾਂਦੇ ਨੀ ਬੱਚੇ, ਹਾਂ ਦੇਖੋ ਹੁਨਰ ਹੈਗਾ, ਉਹਦੇ ਹੱਥ 'ਚ ਵੀ ਕੱਲ੍ਹ ਨੂੰ ਉਹਦੇ ਹੱ ਕੰਮ ਆਇਗਾ, ਮੈਂ ਇਸ ਚੀਜ਼ ਦੀ ਉਹਨੂੰ ਸਪੋਰਟ ਕਰਾਂਗੀ।
ਜੇ ਮਾਂ-ਪਿਓ ਸਪੋਰਟ ਕਰਨਗੇ ਤਾਂ ਬੱਚਾ ਥੋੜਾ ਹੋਰ ਐਕਟੀਵ ਹੋਏਗਾ ਜੀ, ਇਸ ਚੀਜ਼ ਵਿੱਚ ਹੈਨਾ ਜੀ।
ਹਿੰਮਤ ਮਿਲੇਗੀ ਦੇਖੋ, ਅਸੀਂ ਉਹਨੂੰ ਡਾਂਟਾਂਗੇ ਕਰ ਵੀ ਉਹ ਡਾਵਾਂ ਡੋਲ ਹੋ ਜਿਹੜਾ ਬੱਚਾ ਦੇਖੋ ਡੋਲ ਜਾਏਗਾ, ਮਨ ਤੇ ਕਰੇਗੀ, ਡਰੇਗੀ ਕਰਦੇ ਵੀ ਡ ਕਰੇਗੀ, ਐ ਗੱਲ ਏ। ਹਾਂਜੀ, ਹੋਰ ਤੁਹਾਡੇ ਬੱਚੇ, ਮੁੰਡਾ ਇੱਕ ਹੀ ਹੈ?
ਹਾਂਜੀ!
ਮੈਂ ਕਿਹਾ, ਬੱਚੇ ਤੁਹਾਡੇ ਜ
ਹਾਂਜੀ-ਹਾਂਜੀ, ਸ, ਸਭ ਠੀਕ ਨੇ, ਦੋ ਬੱਚੇ ਨੇ ਜੀ, ਮੇਰੇ। ਹਾਂਜੀ, ਹੋਰ ਜੀ, ਬਸ ਹੁਣ ਮੇਰਾ ਭਤੀਜਾ ਹੈਗਾ ਨੇ ਹਨਾ, ਸ਼ੌਂਕ ਤੇ ਹੀ ਗੱਲ ਹੈਗੀ ਜਿਵੇਂ ਕਿ ਉਹਨੂੰ, ਅਹ ਪੜ੍ਹਾਈ 'ਚ ਉਹਦਾ ਘੱਟ ਹੀ ਹੈਗਾ ਸਿਸਟਮ ਪਤਾ ਹੀ ਨੀ ਚੱਲਦਾ ਜਿਵੇਂ ਕਿ, ਕਾਰ ਹੁੰਦੀ ਨਾ ਰਿਮੋਟ ਵਾਲੀ ਕਾਰ ਕੁਛ ਵੀ ਲਗਾਲੋ, ਕੁਛ ਵੀ ਸਮਾਨ ਹੁੰਦੇ ਨੇ ਸੈਲਸ ਵਗੈਰਾ ਦੇ, ਉਹਨੂੰ ਨਿਕਾਲਕੇ ਕੁਛ ਨਾ, ਕੁਛ, ਉਹ ਅਲੱ ਚੀਜ਼ ਬਣਾਂਦੈ, ਹਾਂਜੀ, ਹਾਂ, ਬਿਲਕ ਕੁਲ, ਉਹਦੀ ਮੰਮੀ ਕਈ ਵਾਰ ਡਾਂਟਦੀ ਆ, ਫਿਰ ਮੈਂ ਬੋਲਨੀ ਆਂ ਨਹੀਂ ਤੁਸੀਂ ਨਾ ਡਾਂਟਿਆ ਕਰੋ, ਜੋ ਵੀ ਉਹਦੇ ਜੋ ਮਾਇੰਡ 'ਚ ਹੈਗਾ ਉਹਨੂੰ ਇਸ ਚੀਜ਼ ਦਾ ਸ਼ੌਕ ਹੈਗਾ ਵੇ, ਐ ਕਰਨਾ ਮੈਂ। ਕਈ ਵਾਰੀ ਉਹ ਹਾਂਜੀ ਪੰ ਪਖਾ ਬਣਾਦੇਗਾ ਨਿੱਕਾ ਜਾ, ਲਾ ਤਾਰਾਂ ਜਿਹੀ ਜੋੜਕੇ ਅਪਨੇ-ਆਪ ਛੋਟੀ-ਛੋਟੀ ਜਿਹੀ ਚੀਜ਼ਾਂ ਲੈਕੇ ਲਾਈਟ ਬਨਾਦੇਗਾ ਕਿਸੇ'ਚ ਬਹੁਤ ਅੱਛਾ, ਉਹ ਕਰਦਾ ਹੈਗਾ। ਬੈਟਰੀਆਂ ਵਗੈਰਾ ਲਿਆਕੇ ਰੱਖ ਲੈਂਦਾ ਏ। ਵੀ ਉਹਨੂੰ, ਇਸੀ ਚੀਜ਼'ਚ ਹੀ ਓਹਨੂੰ ਮਨ ਲੱਗਦਾ।
ਹਾਂਜੀ-ਹਾਂਜੀ ਸਹੀ ਗੱਲ ਏ। ਇਹੀ ਤੇ ਨਾ ਬੰਦੇ ਨੂੰ ਡਾਂਟਣਾ ਨੀ ਚਾਹੀਦਾ ਬੱਚਾ ਵੀ ਡਰ ਜਾਂਦਾ ਵੇ, ਬੱਚਿਆਂ ਨੂੰ ਤੇ ਦੇਖੋ ਏਹੀ ਟਾਇਮ ਬੱਚਿਆਂ ਨੂੰ, ਉਹਨਾਂ ਨੇ ਅਪਨੇ ਕਰੀਅਰ ਦਾ ਕਿਤੇ ਫੋਕਸ ਕਰਲਿਆ ਤੇ ਉਹ ਕਰਲਿਆ। ਉਸ ਉਸ ਤੋਂ ਬਾਅਦ, ਉਹ ਟਾਈਮ ਨੀ ਲਗਿਆ ਬੂਰੀ ਸੰਗਤ'ਚ ਤੇ ਨੀ ਪੈ ਰਿਹਾ ਬੱਚਾ ਦੇਖੋ ਸਹੀ ਕੰਮ ਕਰ ਰਿਹਾ, ਵਧੀਆ ਕੰਮ ਕਰ ਰਿਹਾ, ਜੋ ਉਹਦੇ ਕੰਮ ਵੀ ਆਏਗਾ। ਠੀਕ ਹੈ, ਅਸੀਂ ਤੇ ਏਹੀ ਕਹਿੰਨੇ ਆ ਕਿ, ਹਾਂਜੀ, ਅਪਨੇ ਬੱਚਿਆਂ ਨੂੰ ਸਪੋਰਟ ਕਰਨਾ ਚਾਹੀਦਾ, ਉਹਨਾਂ ਨੂੰ ਹਿੰਮਤ ਦੇਣੀ ਚਾਹੀਦੀ ਏ। ਸਾਡਾ ਤਾਂ ਏਹੀ ਮੰਨਣਾ ਵੇ, ਹਾਂ ਤਾ ਈ ਬੱਚਿਆ ਨੂੰ ਹਿੰਮਤ ਮਿਲੇਗੀ, ਠੀਕ ਏ ਜੀ, ਓਕੇ, ਸਸ ਸ੍ਰੀ ਕਾਲ ਜੀ, ਹਾਂਜੀ, ਠੀਕ ਏ।
ਅਰਬੀ ਕਿਹੋਜੀ ਕੱਟਣੀ ਚਾਹੀਦੀ, ਹੰ? ਦੋ ਬੋਲੋਂਗੇ